ਸਾਸੀ ਕਾਲ
ਹੋਰ ਕੀ ਹਾਲ ਏ?
ਵਧੀਆ, ਤੁਸੀਂ ਸੁਣਾਓ?
ਅਸੀਂ ਵੀ ਵਧੀਆ ਜੀ।
ਕੀ ਕਰਦੇ ਪਏ ਸੀ!
ਬਸ ਸੋਣ ਦੀ ਤਿਆਰੀ ਕਰਦੇ ਸੀ ਬੱਚੇ ਸੋਵਾਏ ਨੇ
ਅੱਛਾ!
ਤੁਸੀਂ ਸੁਣਾਓ ਹੋਰ ਬੱਚੇ ਠੀਕ
ਹਾਂਜੀ ਹਾਂਜੀ ਠੀਕ! ਤੁਸੀਂ ਸੁਣਾਓ ਤੁਹਾਡੇ ਹੋਰ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਸਭ ਵਧੀਆ!
ਵਧੀਆ ਵਧੀਆ ਵਧੀਆ!
ਹੂ ਹੂ ਕੀ ਚਾਹੀਦਾ ਹੈਗਾ!
ਹੋਰ ਕਿੱਦਾ ਯਾਦ ਕੀਤਾ ਅੱਜ
ਬਸ ਪੁੱਛਣਾ ਸੀਗਾ ਕੁਛ ਤਾਂ ਕਰਕੇ ਫਿਰ ਕੀ ਆਪਣੇ ਮੁੰਡੇ ਨੂੰ ਨਾ ਮੈਂ ਸਾਈਕਲ ਲੈ ਕੇ ਦੇਣੀ ਹੈਗੀ ਹੈ! ਤੇ ਉਹ ਤਾਂ ਗਹਿਰਾਂ ਵਾਲੇ, ਤੇ ਮਗਰ ਪਿਆ ਦਾ ਹੈਗਾ ਵਾ ਕਿ ਗੇਰਾਂ ਵਾਲਾ ਸਾਈਕਲ ਲੈ ਕੇ ਦੋ ਬਟ ਅਸੀ ਕਨਫਿਉਜ਼, ਸੋਚਦੇ ਹੈਗੇ, ਕਿ ਗੇਰਾਂ ਵਾਲਾ ਠੀਕ ਰਹੇਗਾ ਅੱਛਾ ਰਹਿੰਦਾ ਹੈਗਾ ਵਾ, ਜਾਂ ਦੂਸਰਾ ਸਾਈਕਲ ਹੀ ਠੀਕ ਰਹਿੰਦਾ ਹੈਗਾ ਆ।
ਅਗਰ ਡਿਪੈਂਡ ਕਰਦਾ ਮਹਾ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਪੈਸੇ ਖਰਚਣਾ ਚਾਹੁੰਦੇ ਹੋ, ਤੇ ਅਗਰ ਜ਼ਿਆਦਾ ਪੈਸੇ ਖਰਚ, ਚਣਾ ਚਾਹੁੰਦੇ ਔ ਤਾਂ ਗੇਰਾ ਵਾਲਾ ਲੇ ਦੋ, ਕਿਉਂਕਿ ਉਹ ਕੰਪਨੀ ਦਾ ਹੀ ਵਧੀਆ। ਠੀਕ ਆ। ਲੋਕਲ ਨਹੀਂ ਵਧੀਆ ਰਹਿੰਦਾ ਰਹੇਗਾ ਔਰ ਇਹਦੇ ਗੇਅਰ ਖ਼ਰਾਬ ਹੋ ਜਾਂਦੇ ਜਲਦੀ ਨਾ, ਤੇ ਫਿਰ ਉਹ, ਤੇ ਅਗਰ ਤੁਹਾਡਾ, ਹਾਂ ਤੁਸੀਂ ਘੱਟ ਪੈਸੇ ਖਰਚਣੇ ਹੈ। ਤੇ ਫਿਰ ਨੋਰਮਲ ਲੈ ਦੀ ਉਨੂੰ, ਅੱਛੀ ਕੰਪਨੀ ਦਾ,
ਅੱਛਾ, ਪਰ ਅਗਰ ਉਹ ਪਿਆ ਦਾ ਗੇਰ, ਦੇ ਨਾ ਪੰਗਾ ਤਾਂ ਸਾਰਾ ਐਹੀ ਹੈ ਨਾ, ਕੀ-ਕੀ, ਤੇ ਆਹ ਤਾਂ ਔਦੇ ਮਗਰ ਹੈਗਾ, ਕਿ ਗੇਅਰਾਂ ਵਾਲਾ ਹੀ ਲੈਣਾ ਹੈਗਾ ਆ। ਤਾਂ ਕਰਕੇ,
ਅੱਛਾ,
ਹੂੰ, ਕਿੰਨੇ ਤੱਕ ਦਾ ਆ ਜਾਂਦਾ ਹੈ। ਮੈਂ
ਜਰਾ ਮਤਲਬ, ਮੈਕਸੀਮਲ ਛੇ ਹਜ਼ਾਰ ਤੋਂ ਸਟਾਰਟ ਹੋ ਜਾਂਦੇ ਐ।
ਛੇ ਹਜ਼ਾਰ ਤੋਂ। ਅੱਛਾ, ਅੱਛਾ
ਕਿਹੜਾ ਪਸੰਦ ਆਂਦਾ ਐ ਬੱਚੇ ਨੂੰ, ਕਿਹੜਾ ਨਹੀਂ ਆਂਦਾ। ਤੇ ਹੋਰ ਛੇਤੀ ਕਰ।
ਪਰ ਮੇਰਾ ਤਾਂ ਸੱਚੀ ਦਸਾ ਮਨ ਹੈਗਾ ਆ, ਕਿ ਇਹਨੂੰ ਦੂਸਰਾ ਸਿੰਪਲ ਸਾਈਕਲ ਹੀ ਲੈ ਕੇ ਦੇਈ ਏ। ਕਿਉਂਕਿ ਇਹਨਾਂ ਨੇ ਕਰਨਾ ਕਿ ਤੋੜਨਾ ਫੋੜਨਾ ਹੀ ਹੁੰਦਾ ਕਦੀ ਦੇ, ਉੱਧਰ ਮਾਰਗ ਤੋ। ਕਦੀ ਦੇ ਉਧਰ ਮਾਰ, ਕੋਈ ਸੰਭਾਲ ਕੇ ਥੋੜੀ ਨਾ ਚੀਜ਼ ਰੱਖਦਾ। ਦੇ ਗਿਆ ਆ
ਹੂ ਅਛੇ ਐ। ਉਹ ਸਾਰੇ ਬੱਚੇ ਇਥੇ ਹੀ ਕਰਤੇ ਹੈਂ।
ਹਾਂ ਸਭਨਾ ਦਾ ਹੈ। ਏ ਹਾਲ ਹੈ, ਏ। ਹੁਣ ਸਾਡੇ ਮਹੱਲੇ ਵਿੱਚ ਵੀ ਹੈਗੇ ਆ, ਇਦੇ ਹੀ ਕਰਦੇ ਨੇ ਉਹਨਾਂ ਦੇ ਸਾਈਕਲ ਦੀ ਵੀ ਇੰਨੀ ਬੁਰੀ ਹਾਲਤ ਹੋਈ ਦੀ ਹੈਗੀ ਐ।
ਮੇਰੇ ਘਰ ਤੇ ਲਗਾ ਲੋ, ਪੰਜ ਜਾਂ ਛੇ ਸਾਈਕਲ ਪਏ ਨੇ, ਬੱਚਿਆਂ ਦੇ। ਸਾਰਿਆਂ ਦੀ, ਅੰਬਨ ਬੁਰੀ ਹਾਲਤ ਕੀਤੀ ਦੀ ਹੈ। ਕਿਸੇ ਦੀ ਬਰੇੇਕ ਥੋੜੀ ਠੀਕ ਕੇਸੇਰ ਆਪਰ ਗਾਟ ਲੂਜ਼ ਵਗੈਰਾ ਹੈ ਰਹ ਚੇਨ ਟੁੱਟ - ਰਹਦੀ ਐ।
ਹਾਂ ਔਹੀ ਨਾ, ਵੇ ਮੈਨੂੰ ਇਹ ਵੀ ਹੁਣ ਇਹ ਵੀ ਹੈਗਾ ਆ ਕਿ ਚੱਲ ਥੋੜਾ ਹੋਰ ਵੱਡਾ ਹੋ ਜਾਵੇਗਾ। ਤੇ ਫਿਰ ਲੈ ਦਾਂਗੀ। ਹੁਣ ਥੋੜਾ ਨੋਰਮਲ ਜਿਹਾ ਲਲ ਲੈ ਤਾਂ ਨਹੀਂ ਹੈਗੀ ਆਂ। ਬਟ ਇਹ ਸੁਣਦੇ ਵੀ ਨੀ ਨਾ। ਪਿਆਜ ਅੱਜ- ਕੱਲ ਦੇ ਨਿਆਣੇ ਜਿਹੜੇ ਹੈਗੇ ਆ।
ਉਹ ਚੀ
ਹੂੰ। ਤੇ ਹੈ ਦੇ ਆ
ਕੋਈ ਨਹੀਂ ਅਗਰ ਤੁਸੀਂ ਲੈਨਾ ਹੈਗਾ ਨਾ ਤੇਜ਼ ਸਾਡੀ ਸ਼ੋਪ ਦੇ ਨਾਲ ਹੀ ਹੈਗੀ ਸ਼ੋਪ ਬੜੀ ਪੁਰਾਨੀ ਹੈਗੀ ਉਹ ਮਗਰ ਲੱਲਓ ਬਹੁਤ ਬਹੁਤ ਪੁਰਾਣੀ ਛਾਂਪ ਹੈਗੀ।
ਹੂੰ ਹੂੰ।
ਸਾਡੇ ਤੇ ਬਚ ਸਾਡੇ ਤੋਂ ਵੀ ਪੁਰਾਣੀ ਸ਼ਾਪ ਹੈਗੀ ਉਹਨਾਂ ਦੀ ਤੇ ਉਹਨਾਂ ਦੀ ਲੈਣ ਰਹੇਗਾ। ਤੇ ਉਹ ਨਰੇਸ਼ ਗੁਪਤੀ ਤੁਹਾਨੂੰ ਐਡਰੈਸ ਕਰ ਦੂੰਗਾ ਸੈਂਡ
ਹੂੰ ਹੂੰ ਹੂੰ।
ਅਤੇ ਉਹਨਾਂ ਦੀ ਦੁਕਾਨ ਤੇ ਜਾ ਕੇ ਦੇਖ ਲੈਨਾ। ਤੇ ਨਾਪ ਦੇਣਾ ਖਟਾ ਰੇਟ ਵੀ ਜਹਿਜ਼ ਸੁਣਏਗਾ ਇਹ ਸਾਇਕਲ ਵੀ ਬਚੀ ਆ ਮ ਜੋ ਤੁਡਾ ਬਜਟ ਹੈ ਨਾ ਉਸ ਬਜਟ ਵਿੱਚ ਤੈਨੂੰ ਅੱਛੀ ਸਾਈਕਲ ਦਿਖਾ ਦੇਣਗੇ ਨਾ ਹੂੰ ਨਾਲ ਗਾਈਡ ਗ ਤੈਨੂੰ ਦੇ ਵੀ ਐਸ ਹੈ ਨਹੀਂ ਸਹੀ। ਕੀਰਾ ਕਿਰੇ ਪਾਰਟਸ ਮਿਲ ਜਾਂਦੇ ਹੈ ਜਲਦੀ ਕਿਤੇ ਨਹੀਂ ਮਿਲਦੇ ਮੈਂ ਤਾਂ ਸਾਡਾ ਫੈਮਲੀ ਰਿਲੇਸ਼ਨ ਨਹੀਂ ਹੈ ਗਾ
ਅੱਛਾ। ਅੱਛਾ ਅੱਛਾ ਤੇ ਫਿਰ ਅੱਜ ਕੱਲ੍ਹ ਜਿਹੜੇ ਸਾਈਕਲ ਦੇ ਟਾਇਰ ਵਗੈਰਾ ਆਉਂਦੇ ਆ ਟਿਊਬਲੈਸ ਆਉਂਦੇ ਆ ਕਿ ਟਿਊਬ ਵਾਲੇ ਆਉਂਦੇ ਹੈਗੇ ਆ।
ਟਿਊਬਲੈਸ ਵੀ ਆਉਂਦੇ ਹੈ ਮਗਰ ਟਿਊਬ ਵਾਲੀ ਹੁੰ ਉਹ ਰੱਬੜ ਦੇ ਟਾਇਰ ਹੁੰਦੇ ਪੂਰੇ ਹਾਂ। ਅਤੇ ਇੱਕ ਟਿਊਬ ਵਾਲੇ ਫਿਰ ਟਿਊਬ ਵਾਲੇ ਵਿ ਆਦੇ ਆ ਉਹ ਤੇ ਤੁਹਾਡੇ ਤੇ ਤੁਹਾਡੇ ਤੇ ਇਨਾ ਤੁਸੀਂ ਕਿਹੜਾ ਲੈਣਾ ਟਿਊਬ ਵਾਲਾ ਲੈਣਾ ਜਾਂ ਬੀਣਾ ਟਿਊਬ ਵਾਲਾ ਲੈਣਾ।
ਸਹੀ ਕਿਹੜਾ ਰਹਿੰਦਾ ਹੈਗਾ ਵਾ
ਸਹੀ ਤੇ ਦੋਨੋ ਠੀਕ ਹੈ ਟਿਊ ਅਗਰ ਤੁਹਾਡਾ ਤੁਹਾਡੇ ਘਰ ਦੇ ਕੋਲ ਕੋਈ ਦੁਕਾਨ ਹੈਗੀ ਪੈਂਚਰ ਆਲੀ ਤੇ ਟਿਊਬ ਵਾਲਾ ਲੈ ਲੋ ਜੇ ਨਹੀਂ ਹੈਗੀ ਤੇ ਟਿਊਬਲੇੈਸ ਲ ਲੋ ਟਾਇਰ
ਹੂੰ ਦੁਕਾਨਾਂ ਤਾਂ ਬੜੀ ਦੂਰ-ਦੂਰ ਹੈ ਗੀਆ ਏਥੇ
ਹਾ ਤੇ ਕੋਈ ਨੀ ਫੇਰ ਓਹ ਲੈਂਦੀ ਓ ਟਿਊਬਲੈਸ ਆਲੇ ਲੈਂਦੀ ਓ ਕੋਈ ਵੀ ਠੀਕ ਰਏਗਾ ਤੁਹਾਨੂੰ
ਅੱਛਾ
ਨਾਲੇ ਇਸ ਅੱਜ ਕੱਲ੍ਹ ਨਾ ਅਗਰ ਤੁਹਾਡੇ ਬੱਚੇ ਨੂੰ ਜ਼ਿਆਦਾ ਸ਼ੌਕ ਹੈਗਾ ਤੇ ਇੱਕ ਪਤਲੇ ਸਾਈਕਲਾ ਆਲਾ ਪਤਲੇ ਟਹਿਰ ਵਾਲਾ ਵੀ ਸਾਈਕਲ ਆਉਂਦੇ ਨੇ ਪਤਲੇ ਟਾਇਰ ਹੁੰਦੇ
ਅੱਛਾ ਤੇ ਉਹ ਗੇਰਾਂ ਗੇ ਇਹ ਗੇਅਰਾਂ ਵਾਲਾ ਹੁੰਦਾ ਹੈ ਕਿ ਗੇਅਰਾਂ ਤੋਂ ਬਿਨਾਂ
ਗੇਰ ਵਾਲ ਨਹੀਂ ਹੁੰਦਾ
ਗੇਰਾ ਵਾਲਾ
ਹੂੰ
ਓਹ ਫੇਰ ਉੱਥੇ ਦਿਖਾ ਕੇ ਇਹਨੂੰ ਖਾ ਲਾਗੇ ਜਿਹੜਾ ਚਾਹੀਦਾ ਏ ਲੈਦਾ ਗੇ ਪਰ ਮੈਂ ਇਹਨੂੰ ਮਨਾਵਾਂਗੀ ਹਲੇੇ ਕਿ ਤੂੰ ਗੇਰਾ ਵਾਲਾ ਨਾ ਲੈ ਕਿਉਂਕਿ ਤੂੰ ਹਾਲੇ ਛੋਟਾ ਹੈ ਜਦੋਂ ਤੂੰ ਵੱਡਾ ਹੋ ਜਾਵੇਗਾ ਤੇ ਫੇਰ ਬੋਲਣ ਨਹੀਂ ਗੇਰਾ ਵਾਲਾ ਸਾਾਈਕਲ ਹਨਾਂ
ਹੂੰ ਫਿਰ ਤਾਂ ਥੋੜੀ ਸੰਭਾਲ ਵੀ ਹੋ ਜਾਏਗੀ ਫੇਰ ਇਹਨੂੰ ਜਲਦੀ ਸਕੂਟਰੀ ਨਾ ਪਕੜਾਵਾਂਗੇ ਤੂੰ ਚਲ ਸਾਈਕਲ ਤੇ ਹੀ ਜਾ ਆ ਹਾਂ
ਬਿਲਕੁੱਲ ਬਾਕੀ ਤੁਸੀਂ ਜ਼ਰੂਰੀ ਜਾਣਾ ਹੋਏਗਾ ਤੇ ਮੈਨੂੰ ਕਰ ਦਿਓ ਫੋਨ ਕਰ ਦਿਓ ਮੈਂ ਗੱਲ ਕਰ ਲੂੰਗਾ ਪਹਿਲਾਂ ਇਹਨਾਂ ਨਾਲ ਤੋ ਜੋ ਘੱਟ ਤੋਂ ਘੱਟ ਹੈਗਾ ਕਰਾ ਦਾਂਗੇ
ਠੀਕ ਹੈ ਜੀ। ਠੀਕ ਹੈ -ਠੀਕ ਹੈ ਕੋਈ ਨੀ ਬਾਕੀ ਉੱਥੇ ਜਾ ਕੇ ਦਿਖਾਵਾਂਗੇ ਇਹਨੂੰ ਕਿ ਹਾਂ ਕਿ ਤੂੰ ਜਿਹੜਾ ਪਰ ਤੁਸੀਂ ਉਹ ਉੱਥੇ ਜਾ ਕੇ ਨਾ ਉਹਨਾਂ ਨੂੰ ਕਹਿ ਦੇਿੰਣਾ ਕਿ ਗੇਅਰਾਂ ਵਾਲੇ ਸਾਈਕਲ ਨਾਲੇ ਖ਼ਤਮ ਹੋਏ ਦੇ ਨੇ। ਹਲੇ ਇਹਹੀ ਨਹੀ ਸਾਈਕਲ। ਤੂੰ ਐਹੀ ਦੇਖ ਲੈ।
ਠੀਕ- ਠੀਕ ਠੀਕ - ਠੀਕ, ਠੀਕ ਉਹ ਮੈਂ ਸਮਝਾ ਦੂੰਗਾ ਉਹਨੂੰ ਹੂੰ
ਤਾਂ ਹੀ ਏਦਾਂ ਹੀ ਕੁਛ ਹੋ ਸਕਦਾ ਹੈਗਾ ਨਹੀਂ ਤਾਂ ਇਹਨਾਂ ਦੀ ਜਿੱਦਾਂ ਉਗਾਉਂਦੇ ਰਵਾਂਗੇ ਤੇ ਹੋਰ ਜਿੱਦ ਹੋ ਜਾਣਗੇ ਹਮ ਹਾਂ।
ਦਨ ਗੇ।
ਹੂੰ ਹ
ਹੋਰ ਤੁਹਾਡੇ ਕਿਸੇ ਅਤੇ ਬੱਚੇ ਕੋ ਲ ਹੈਗਾ ਗੇਅਰਾ ਵਾਲਾ ਸਾਈਕਲ।
ਨਾ ਹਾਲੇ ਤਾਂ ਕਿਸੇ ਕੋਲ ਨਹੀ ਹੈਗਾ ਗਿਅਰਾ ਸਾਈਕਲ ਇਹਨਾਂ ਦੇ ਇਹਦੇ ਦੋਸਤ ਕੋਲ ਹੈਗਾ ਨਾ। ਤਾਂ ਕਰਕੇ ਮਗਰ ਪੈ ਗਿਆ ਹੈਗਾ ਹੈ। ਤੁਹਾਨੂੰ ਪਤਾ ਤਾਂ ਹੈ ਅੱਜ ਕੱਲ੍ਹ ਦੇ ਬੱਚੇ ਖਮ ਦਿਖਾਈ ਚ ਬਸ ਦੇਖਮ ਦਿਖਾਈ ਚ। ਹੁੰਦਾ ਹੈ। ਹੋਰ ਕੁ ਕੁਛ ਨੀ ਹੈਗਾ ਇਹਨਾਂ ਦਾ।
ਸਾਰੇ ਹੀ-ਸਾਰੇੋ ਹੀ ਬੱਚੇ ਸਮਝ ਦੇ ਨੀ ਕਿ ਵੀ ਘਰ ਦਾ ਸਰਕਲ ਦੇਖ ਕੇ ਚੱਲਣਾ। ਉਹ ਨੂੰ ਜੋ ਚੀਜ਼ ਚਾਹੀਦੀ ਹੈ ਉਹ ਦੇਖ ਲਏਗੀ। ਤੇ ਦੋਸਤ ਨੇ ਲੈ ਲਈ ਵੀ ਦੋਸਤ ਨੂੰ ਦਿਖਾਨ ਆਸ ਤਾਂ
ਹਾਂ ਅੱਜ ਕੱਲ ਦੇ ਬੱਚਿਆਂ ਨੂੰ ਅਸੀਂ ਸਮਝ ਜਾ ਵੀ ਨਹੀਂ ਸਕਦੇ ਹੈਗੇ। ਥੋੜੇ ਕੀਤੇ ਹਨਾ।
ਹਾਂ ਹਾਂ ਐਤੇ ਨਾ ਅੱਜ ਕੀ ਹੈ ਕਿ ਸੀ ਅਉ ਮੈਂ ਜਾ ਰਿਹਾ ਸੀ ਕਿੱਥੇ ਤੇ ਜਾਂ ਤਾਂ ਮੈਂ ਕਿਸੇ ਦਾ ਬੱਚਾ ਹੀ ਸੀਗਾ ਮੈਂ ਵੀ ਵੱਡਾ ਸੀਗਾ। ਬੱਚੇ ਨੂੰ ਸੈਕਲ ਵੱਡਾ ਹੀ ਬੱਚਾ ਸੀਗਾ। ਤੇ ਉਹ ਸਾੲਕਲ ਉਹਨੂੰ ਪਤਾ ਨੀ ਲੱਗਿਆ ਕਿਸੜ ਲੈ ਕੇ ਜਾਣੀ ਆ ਔ ਸਿੱਧਾ ਬਾਈਕ ਦੇ ਵਿੱਚ ਹੀ ਮਾਰ ਗਿਆ ਸੀ ਬੱਚਾ।
ਹੂੰ-ਹੂੰ।
ਓਹ ਬਚਾਅ ਹੋ ਗਿਆ, ਬੱਚਾ ਵੀ ਡਰ ਗਿਆ, ਸਾਨੂੰ ਟੈਨਸ਼ਨ ਹੋਏਗੀ।
ਹੂੰ, ਹਾਂ ਹੋ ਜਾਂਦੀ ਹੈਗੀ ਮਾਂ ਪਿਓ ਨੂੰ ਪੈਲਾਂ ਹੁੰਦੀ ਏ ਟੈਂ ਹੁ
ਹ ਨਾਲ ਨਾ ਬੱਚੇ ਦਾ। ਤੁਸੀਂ ਬੱਚੇ ਨੂੰ ਸਿਖਾਓਗੇ ਨਾ ਨਾਲ ਤੇ ਕੱਟੋ ਪਤਾ ਨੀ ਲਗਦਾ ਪਾਲ ਦੋ
ਹੂੰ ਕੋਈ ਨੀ, ਕੋਈ ਨੀ।
ਹੂੰ। ਵੈਸੇ ਜੇ ਸਾਈਕਲ ਲੈਣੀ ਹੋਏਗੀ ਨਾ ਹੀਰੋ ਜੋ ਲਈਓ।
ਅਗ ਅੱਛਾ ਜੀ।
ਲੀ ਲੈਣੀ ਵੀ ਤਾਵੀ ਬਿਨਾਂ ਗੇਰਾਂ ਆਲੀ ਲੈਣੀ ਵੀ ਤਾਂ ਵੀ ਹੀਰੋ ਦੀ ਵੀ ਲਲ ਈਓ। ਤੇ ਇੱਕ ਇੱਕ ਔ ਦੋ ਤਿੰਨ ਕਪਨੀਆਂ ਹੋਰ ਆਦੀਆਂ। ਉਨਾ ਲੈ ਲਿਔ ਸੇਮ
ਕੋਈ ਨੀ ਉੱਥੇ ਜਾ ਕੇ ਦੇਖ ਪਰ ਹਲੇੇ ਤਾਂ ਮੈਂ ਤਾਨੂੰ ਕੈੰਨੀ ਪਈ ਹੈਗ ਗੀ ਆ ਕਿ ਉੱਥੇ ਜਾ ਕੇ ਮਤਲਬ ਉਨਾਂ ਨੂੰ ਕੈਣਾ ਕਿ ਗੇਰਾਂ ਵਾਲੇ ਨਾ ਦਿਖਾਓ ਦੂਜ ਜੇ ਸਾਈਕਿਲ ਈ ਦਿਖਾਓ।
ਹਾਂ ਠੀ ਵਜੇ ਮੈਂ ਕੈ ਦਾਗਾਂ ਕੈ ਦਾਗਾਂ ਕੈ ਦਾਗਾਂ, ਹਾਂ। ਵੈਸੇ ਵੀ ਅਗਰ ਅਸੀਂ ਨਾਮ ਲਾ ਕਾਗਾਂ ਨਾ ਔ ਜੋ ਚੀਜ਼ ਹੈ ਸਹੀ ਹੋਏਗੀ। ਕਾਰ ਅਸੇ ਬਚੀ ਹੋਏਗੀ ਬ ਚੈ ਸੈ ਵੀ ਓਈਓ ਚੀਜ਼ ਦਿਖਾਯੈ।
ਹਾਂ।
ਗੇਰਾਂ ਆਲੇ ਕਰੱਟ ਗੇਰਾਂ ਆਲੀ ਨਾ ਭੇਜ ਨਾ। ਦਿਖਾਨਾ ਦੂਸਰੀ ਦਿਖਾਨਾ ਜਾਂ ਬੋਲ ਦੇਣਾ ਕਿ ਸੇਮ ਈ ਹੁੰਦੀ ਹੈ। ਜਾਂ, ਕੀ ਕਹਿੰਦੇ ਐ ਕਿ ਖਤਮ ਹੋਏ ਦੈ ਹਜੇ ਆਏਗਾ, ਟਾਈਮ ਲੱਗੇਗਾ।
ਹਾਂ ਇਹ ਠੀਕ ਹੈ, ਕਿ ਖਤਮ ਹੋ ਗਿਆ ਟਾ ਈਮ ਲੱਗੇ, ਪਿੱਛੋਂ ਮਾਲ ਨੀ ਆਂਦਾ ਪਿਆ ਹੈਗਾ ਸਮਝਾ ਸਕਦੇ ਹੁਣ ਛੋਟੇ ਬੱਚੇ ਨੂੰ ਹੋਰ ਕੀ ਕਹਿ ਸਕਦੇ। ਹੈਗੇ ਆ।
ਅੱਛਾ, ਕੁਛ ਨਾ ਕੁਛ ਤੇ ਕਰਨਾ, ਫੇਰ ਕਹਿਨਾ,
ਹਾਂਜੀ,
ਹਾਂ, ਮੇਰਾ ਆਪ ਬੜਾ ਸ਼ੌਂਕ ਸੀਗਾ। ਕਿ ਗੇਰਾ ਵਾਲਾ ਸਾਈਕਲ ਲੱਈਏ ਚਲਾਈਏ ਬਟ ਟਾਈਮ ਨਿਕਲ ਗਿਆ।
ਬੱਚਿਆਂ ਮ ਕਰਕੇ, ਉਹੀ ਬੜਾ ਹੈ। ਹੂੰ, ਚਲੋ ਠੀਕ ਹੈ ਫਿਰ,
ਠੀਕ, ਠੀਕ ਅੱਛਾ,
ਹੋਰ ਸਭ ਵਧੀਆ,
ਹਾਂਜੀ ਆ,
ਹ ਚਲੋ ਹਾਂਜੀ-ਹਾਂਜੀ ਜ਼ਰੂਰ ਜੀ ਜ਼ਰੂਰ ਹੂੰ ਚਲੋ ਠੀਕ ਹੈ।